ਹੈਲੋ
ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
ਹਾਂਜੀ, ਹਾਂਜੀ ਵਧੀਆ
ਚਲੋ ਵਧੀਆ ਜੀ। ਹਾਂ ਠੀਕ ਠਾਕ ਵਧੀਆ ਆਪਣੇ ਵੀ ਕੀ ਕਰਦੇ?
ਬਸ ਬੈਠੇ ਸੀ। ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕੀਤੀ ਜਾਏ ਹਾਂਜੀ। ਕਿਸ ਤਰਾਂ ਤੁਹਾਡੇ ਡੋਗੀ?
ਠੀਕ ਠਾਕ ਵਧੀਆ ਡੋਗੀ ਸਾਡੇ ਘੁੰਮਦੇ ਫਿਰਦੇ ਖੇਡਦੇ ਫਿਰਦੇ ਆ।
ਅੱਛਾ।
ਹਾਂ ਸ਼ਰਾਰਤਾਂ ਕਰਦੇ। ਗਰਮੀ ਨਹੀਂ ਸਹਿਣ ਹੁੰਦੀ ਇਹਨਾਂ ਤੋਂ।
ਅੱਛਾ ਅੱਛਾ।
ਹਾਂ। ਗਰਮੀ ਹਾਂ ਭੱਜਦੇ ਆ ਬਾਹਰ ਨਹੀਂ ਰੁਕਦੇ ਦੋ ਥੋੜਾ ਦੇਰ ਵੀ ਨਹੀਂ ਰੁਕਦੇ।
ਅੱਛਾ।
ਤੇ ਫਟਾਫਟ ਅੰਦਰ ਭੱਜੇ ਆਉਂਦੇ ਆ।
ਹਾਂ ਹਾਂ ਅੱਛਾ। ਹਾਂਜੀ ਹੂੰ ਸੋਹਣੇ ਲੱਗਦੇ ਹੋਣੇ।
ਲੱਗਦੇ ਆ।
ਅੱਛਾ ਲਾਉਂਗੀ ਫਿਰ ਮੈਂ ਵੀਡੀਓ ਕਾਲ ਦੇਖਾਂਗੀ
ਠੀਕ ਹੈ। ਕੋਈ ਗੱਲ ਨਹੀਂ ਹੋਰ ਬੱਚੇ ਕਿਵੇਂ?
ਹਾਂਜੀ ਠੀਕ ਹੈ ਇਹ ਵੀ ਗਏ ਸਕੂਲ ਦੋ ਗਈ ਗਏ ਆ ਔਰ ਇੱਕ ਤਾਂ ਘਰੇ ਛੋਟੀ ਨਹੀਂ ਗਈ।
ਅੱਛਾ ਜੀ।
ਪਟਾਕੇ ਫੋੜਨ ਦਈ ਨਹੀਂ ਪਟਾਕੇ ਫੋੜਨ ਦਈ ਰਹਿ ਕੇ ਘਰੇ। ਧੂੰਆ ਨਿਕਲਿਆ ਧੂੰਆਂ ਅਰੇ ਹਾਂਜੀ ਇੱਥੇ ਕਿਤੇ ਵਿਆਹ ਹੋਣ ਡਿਆ ਸੀ ਤੇ ਪਟਾਕੇ ਫੋੜਨ ਦੇ ਤੇ ਇਹਨੂੰ ਯਾਦ ਆ ਗਿਆ ਕਿ ਆ ਜਿਹੜੇ ਸੁੱਟ ਸੁੱਟ ਕੇ ਨਹੀਂ ਪਟਾਕੇ ਫੋੜਦੇ ਆ।
ਹਾਂ ਹਾਂ।
ਉਹ ਉਹਨੂੰ ਚੇਤਾ ਆ ਗਿਆ ਤੇ ਬਸ ਉਹ ਰੁਣਾ ਧੋਣਾ ਲਾ ਕੇ ਰੱਖੀ ਛੱਡੀ ਕੱਲ ਉਹੀ ਫਿਰ ਪਾਪਾ ਨੇ ਉਹਦੇ ਲਾ ਕੇ ਦਿੱਤੀ। ਤੇ ਤੇ ਉਹੀ ਫੋੜਣ ਦਈ ਤੇ ਕਹਿੰਦੀ ਧੂੰਆਂ ਨਿਕਲਿਆ ਧੂੰਆਂ।
ਬੱਚਿਆਂ ਨੂੰ ਖੇਡ ਚਾਹੀਦੀ ਕੋਈ ਨਾ ਕੋਈ।
ਹੂੰ ਥੱਲੇ ਸੁੱਟ ਕੇ ਧੁੱਪੇ ਚੜ ਕੇ ਫ਼ੋੜਨ ਦਈ ਹਨਾ। ਚੱਪਲ ਪਾ ਕੇ ਹੂੰ ਹਾਂਜੀ। ਹਾਂਜੀ ਬਸ ਠੀਕ। ਹਾਂਜੀ ਹਾਂਜੀ ਸਭ ਠੀਕ ਹੈ ਹੋਰ? ਹਾਂਜੀ ਹਾਂਜੀ ਨਾਸ਼ਤਾ ਵੀ ਕਰ ਲਿਆ ਸੀ।
ਚਲੋ ਕੀ ਬਣਾ ਲਿਆ ਅੱਜ?
ਅੱਜ ਚਟਨੀ ਬਣਾਈ ਸੀ ਉਹ ਗੁੜੀਆਂ ਨੂੰ ਦਿੱਤੀ ਸੀ ਟਿਫਿਨ ਚ। ਹਾਂਜੀ ਤੇ ਉਹੀ ਫੇਰ ਰੱਖ ਲਈ। ਆਪਣੇ ਲਈ ਖਾਣ ਨੂੰ ਹੋਰ। ਹਾਂਜੀ ਹਾਂਜੀ ਨਾਲ ਪਰਾਂਠੇ ਬਣਾ ਲਏ ਤੇ ਇਹਨਾਂ ਨੂੰ ਰੋਟੀ ਬਣਾਤੀ ਪਰੌਠੇ ਖਾਂਦੇ ਨਹੀਂ। ਤੇ ਅਸੀਂ ਹਾਂਜੀ ਤੇ ਉਹੀ ਸਾਡੇ ਕਿ ਤਰ੍ਹਾਂ ਪੜਾਈ ਵੀ ਚੱਲਦੀ। ਸੂਟ ਮੈਂ ਸੂਟ ਊਟ ਆ ਰਹੇ ਸੀਨ ਨੂੰ?
ਹਾਂ ਵਾਧੂ ਆਏ ਹੋਏ ਆ। ਬਸ ਕਟਿੰਗ ਕਰਦੀ ਆ ਥੋੜ੍ਹੀ ਦੇਰ ਤੱਕ ਕੰਮ ਕੰਪਲੀਟ ਕਰਕੇ।
ਅੱਛਾ ਅੱਛਾ। ਹਾਂਜੀ ਮੇਰੇ ਕੋਲ ਤੇ ਹੂੰ ਮੈਂ ਵੀ ਉੱਥੇ ਗਈ ਸੀ ਉਚ ਕੀੜੀਆਂ ਕੀੜੀਆਂ ਹਾਲੇ ਮੈਂ ਵੀ ਗਈ ਸੀ ਉੱਥੇ ਮੇਰੇ ਤਾਓ ਜੀ ਪੂਰੇ ਹੋ ਗਏ ਤੇ ਉੱਥੇ ਗਏ ਸੂਟ ਮਿਲਿਆ। ਉਹ ਕਹਿੰਦੇ ਕਿ ਸੀਣਾ ਹੁਣ ਨਾ ਕੱਟ ਦੇਣਾ ਹੀ। ਉਹ ਕਹਿੰਦੇ ਕਿ ਮਤਲਬ ਪਾਉਣਾ ਹੁੰਦਾ ਵਾ ਸੀ ਕੇ ਰੱਖੀ ਦਾ ਨਹੀਂ। ਤੇ ਉਹੀ ਨਾ ਗੁਰਪੁਰਬ ਵੀ ਆਉਣ ਮੈਂ ਕਿਹਾ ਮਤਲਬ ਤਬੀਅਤ ਵੀ ਠੀਕ ਨਹੀਂ ਲੱਗਣ ਦਈ ਮੇਰੀ ਤੇ ਸੀ ਲੈਂਦੀ ਆ। ਉਹ ਸੀਆ ਤੇ ਪੂਰੇ ਖ਼ਰਾਬ ਕਰਕੇ ਰੱਖ ਲਿਆ ਮੈਂ ਮੋਢੇ ਵੀ ਪੂਰੇ ਹਾਂਜੀ ਮੋਢੇ ਵੀ ਜ਼ਿਆਦਾ ਵੱਡੇ ਕੱਟ ਲਏ ਉਹਦੇ ਤੇ ਸੀਣ ਮਾਰੀ ਬਾਰਿਸ਼ ਆਏਗੀ।
ਹਮ ਅੱਛਾ
ਕੋਈ ਹੁਣ ਸਵਾਰ ਕਰ ਮੈ ਲੱਗਦਾ ਅਹ ਵੀਹ ਪੰਜੀ ਦਿਨ ਹੋ ਗਏ ਮੈਨੂੰ ਲੱਗਦਾ। ਓਸ ਤਰਾਂ ਹੀ ਪਿਆ ਦਾ ਆ ਸਿਓਣ ਦਾ ਨੀ ਜੀ ਕਰਨ ਡਆ ਹੁਣ। ਹਾਂ ਹਾਂਜੀ। ਹੂੰ ਜੀ ਨਹੀਂ ਕਰਦਾ।
ਹਮ ਉਹ ਪਿਆ ਰਹਿੰਦਾ ਲੁੜਕਦਾ ਰਹਿੰਦਾ ਕਿੰਨਾ ਚਿਰ ਹੀ।
ਹਮ ਉਹੀ ਨਾ ਹਮ ਇਸ ਤਰ੍ਹਾਂ ਕਈ ਹੁੰਦਾ। ਇਸ ਤਰ੍ਹਾਂ ਇੱਕ ਦਿਨ ਚ ਸੀ ਕੇ ਪਾ ਲੈਂਦੇ ਔਰ ਹੁਣ ਤੇ ਐ ਜੀਅ ਨੀ ਕਰਨ ਡਆ ਮੇਰਾ ਤੇ ਸੀਣ ਨੂੰ। ਪਇਆ ਤੇ ਪਿਆ ਹੀ ਆ।
ਹਮਮ
ਹਾਂਜੀ ਹਾਂ ਤੇ ਹੋਰ ਕੀ। ਹਾਂਜੀ ਸਭ ਠੀਕ ਹਮ ਹਮ। ਹਾਂ ਮਾਮਾ ਗਏ ਜਤਿਨ।
ਮੀਂਹ ਪਈ ਦਾਂ।
ਹਾਂਜੀ, ਮੀਂਹ ਪਈ ਜਾਂਦਾਂ ਰੁਕਿਆ ਵਾ ਥੋੜਾ ਨੇ ਤੇ ਨਹੀਂ ਨਹੀਂ ਮੈ ਨੀ। ਜਾਣਾਂ ਚੱਲ ਅਗਰ ਚੱਲ ਕੇ ਖੇਲ ਤੇ ਮੀਂਹ ਪਈ ਜਾਣ ਡਿਆ ਸੀ ਦਿਨ ਰਾਤ ਪੈਣ ਡਿਆ ਸੀ ਤੇ ਆਹ ਹੁਣ ਰੁਕਿਆ ਵਾ ਸਵੇਰ ਦਾ ਤੇ ਉਹੀ ਉਹਦੇ ਬਾਅਦ ਹਾਂਜੀ ਉਹੀ ਕੀ ਫਿਰ ਲਾਈਟ ਬੜੀ। ਤੰਗ ਕਰਦੀ ਇੱਕਦਮ ਇੱਥੇ ਬੱਤੀ ਆਉਣਾ ਜਾਣਾ ਆਉਣਾ ਜਾਣਾ ਲੱਗਿਆ। ਬੱਤੀ ਚੱਲ ਜਾਂਦੀ ਤੇ ਕਦੀ ਫਿਰ ਆਉਣ ਦਾ ਨੀ ਕੁੱਛ ਪਤਾ ਰਹਿੰਦਾ।
ਹਾਂ ਸਾਡੇ ਵੀ ਤੇ ਕਿੰਨੇ ਦਿਨ ਹੋਏ ਕਹਿਣ ਡਿਹੇ ਮੀਂਹ ਨਵੀਂ ਭੈਣ ਪਰ ਮੀਂਹ ਤੇ ਕੋਈ ਨੀ ਆਇਆ ਇੱਥੇ ਗਰਮੀਂ ਇੰਨੀ ਬੁਰਾ ਹਾਲ ਅਜ।
ਫੋਨ ਚ ਇਕ ਵਾਰੀ ਨੇਟ ਦਾ ਦੇਖੋ ਹੁਣ ਬੱਦਲ ਤੇ ਬਣਿਆ ਹੀ ਹੋਇਆ ਵਾ।
ਨਹੀਂ ਸਾਡੇ ਤੋਂ ਧੁੱਪ ਨਿਕਲੀ ਆ ਤੇ ਬੱਦਲ ਬਣਿਆ ਆ ਬੱਦਲ ਨੀ ਆ ਧੁੱਪ ਨਿਕਲੀ ਹਵਾ ਚੱਲਦੀ ਪਈ ਆ।
ਅੱਛਾ, ਅੱਛਾ ਹਾਂਜੀ ਆਊਗਾ ਫਿਰ ਇਧਰੋਂ ਉਧਰੋਂ ਬਦਲਾਂ ਦੇ ਨਾਲ ਜੇ ਆ ਗਿਆ। ਪਰ ਉੱਥੇ ਘੱਟ ਹੀ ਪੈਂਦਾ ਕਹਿੰਦੇ ਆ।
ਆਪਣੇ ਭੈਣਾਂ ਲਾਸਟ ਤੇ ਜਦੋਂ ਸਾਰੇ ਪਾਸੇ ਪੈ ਗਿਆ ਫਿਰ ਆਉਣਾ ਆਪਣੇ ਅੱਲ ਨੂੰ। ਸਾਰੇ ਪਾਕੇ ਥੱਕ ਗਿਆ ਜੋ ਸਾਰੇ ਪਾਸੇ। ਉਹ ਇੱਧਰ ਆ ਜਾਊ ਫਿਰ ਚੰਗੀ ਤਸੱਲੀ ਕਰਾਈ ਜਾਣੀ ਮੇ ਪਾ ਪਾ ਕੇ ਹਟਣਾ ਹੀ ਨਹੀਂ ਆ।
ਹਾਂ, ਇੱਥੇ ਵੀ ਚੰਗਾ ਪਹਿਲਾਂ ਝੜੀ ਜਿਹੀ ਲੱਗੀ ਰਹੀ। ਦੋ ਦੋ ਤਿੰਨ ਦਿਨ ਉਹਦੇ ਬਾਅਦ ਫਿਰ ਹਟਿਆ। ਹਾਂਜੀ ਅੱਜ ਥੋੜਾ ਹਟਿਆ। ਹਟਿਆ ਵਾ ਸਵੇਰ ਦਾ
ਅੱਛਾ
ਉਹੀ ਕੱਪੜੇ ਉਹੀ ਛੱਤ ਟੁੱਟ ਜਾਣਾ ਟਿਕਦੇ ਹੀ ਨਹੀਂ ਨਿਆਣੇ। ਘਰ ਰਹਿ ਜਾਂਦੇ ਤੇ ਬੱਸ ਪੰਗੇ ਲਈ ਜਾਣੇ ਇਹਨਾਂ ਨੇ ਕਦੀ ਕਿਤੇ ਕਦੀ ਕਿਤੇ।
ਬੱਚਿਆਂ ਦਾ ਹਾਲ ਹੀ ਇਹ ਏਦਾਂ ਹੀ ਕਰਦੇ ਸਾਡੇ ਆਪ ਗਏ ਹੁਣ ਬਿਲਕੁਲ ਸ਼ਾਂਤੀ ਪ੍ਰਾਹੁਣੇ ਆਏ। ਸੀ ਉਹ ਵੀ ਚਲੇ ਗਏ ਸਾਡੇ ਸਵੇਰੇ ਸਵੇਰੇ।
ਹਾਂਜੀ, ਠੀਕ ਠਾਕ ਰਹੇ ਪ੍ਰੁਹਣੇ।
ਹਾਂ, ਵਧੀਆ ਠੀਕ ਠਾਕ ਰਹੇ ਵਧੀਆ ਦਿਲ ਲੱਗਾ ਰਿਹਾ। ਹੁਣ ਕਹਿੰਦੇ ਅਸੀਂ ਆਪਣੇ ਜਾ ਕੇ ਸਮਾਨ ਸਮੂਨ ਸੈਟ ਕਰਨਾ ਏ। ਜਾਈਏ ਘਰ ਨੂੰ ਮੈਂ ਕਿਹਾ ਚਲੋ ਵੇਖ ਲੋ ਹਮ।
ਹਮ ਪਰ ਬੇਕਾਰ ਮੈਨੂੰ ਤਾਂ ਲੱਗਦਾ ਬੇਕਾਰ ਜਿਹਾ ਹੀ ਆਏਗਾ। ਉੱਥੇ ਹਾਂਜੀ ਉੱਥੇ ਜਦੋਂ ਪੜ੍ਹਨੇ ਪਾਉਣ ਡੇ ਕੁੜੀ ਨੂੰ ਮੈਂ ਕਿਹਾ ਬੇਕਾਰ ਹੀ ਘੁੰਮਣ ਡੇ ਆ।
ਬੇਕਾਰ ਹੀ ਪਾਉਣ ਡਏ ਵੀ ਇੱਥੇ ਕਰਨਾ ਨੀ ਨਾ ਕੁੱਛ ਵੀ।
ਨਾ ਉਹੀ ਤੇ ਉਹੀ ਮੈਂ ਕਹਿਣ ਡੇ ਫਾਲਤੂ ਦਾ ਮੱਤਲਬ ਪੈਸੇ ਵੇਸਟ। ਕਰਨ ਡੇ ਆ ਹਮ ਉਹੀ ਜੋੜ ਕੇ ਰੱਖਦੇ ਤੇ ਕੰਮ ਆਉਂਦੇ ਕੁੱਛ। ਐਵੇਂ ਲੱਗੇ ਹੋਏ ਹਮ ਕਹਿਣ ਡੇ ਕਹਿੰਦੇ। ਕਿ ਉਹ ਹਾਂਜੀ, ਉਹ ਕਹਿਣ ਵੀ ਡਏ ਆ ਕਿ ਅੰਕਲ ਜੀ ਕਹਿਣ ਵੀ ਡਏ ਕਿ ਨਾ ਮੱਤਲਬ। ਘਰੋ ਕਰਕੇ ਨਾ ਜਾਇਓ। ਉਹੀ ਫਿਰ ਕਹਿੰਦੇ ਕੀ ਆ ਦੋਨੋ ਜਾਣੇ, ਲੈ ਸੀੜੀਆਂ ਵਾ ਕੀੜੀਆਂ ਵਾ। ਹੂੰ, ਜ਼ਬਰਦਸਤੀ ਗਏ ਅੱਗੋਂ ਕੁੜੀ ਤੇ ਕਹਿੰਦੀ ਆ, ਹੂੰ। ਕੁੜੀ ਕਹਿੰਦੀ ਮੈਂ ਕੁੱਛ ਕਰਨਾ ਹੀ ਨੀ ਆ ਵਿਆਹ ਕਰਨਾ ਵਾ, ਤੇ ਸਿੱਧਾਂ ਜ਼ਰੂਰ, ਹਾਂ ਬਈ ਨਾ ਸਿੱਦਾਂ ਹੀ ਕਹਿ ਦਿੰਦੀ ਮੈਂ ਵਿਆਹ ਕਰਾਉਣਾ ਮੈਂ ਨੀ ਕੁੱਝ ਕਰਨਾ।
ਕੋਈ ਨੌਕਰੀ ਨੀ ਕਰਨੀ ਤੇ ਵਿਆਹ ਕਰਨਾ, ਕਮਾਲ ਹੋ ਗਈ ਫਿਰ ਇਹਨਾਂ ਦੀ। ਉਹੀ ਤੇ ਬੀਏ ਕਰਾ ਦਿੰਦੇ। ਬੀ ਏ ਕਰਾ ਦਿੰਦੇ ਚਲੋ ਪਲੱਸ ਟੂ ਕਰ ਲਈ ਬੀ ਏ ਕਰ ਲੈਂਦੀ ਤੇ ਚੱਲ।
ਹੂੰ, ਉੱਥੇ ਰਹਿ ਕੇ ਹੀ ਹੋ ਜਾਣਾ ਸੀ ਇੱਥੇ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਇਹਨਾਂ ਨੂੰ। ਪਤਾ ਨਹੀਂ ਕੀਤੀ ਹਾਂ, ਹਾਂ। ਇੱਕ ਤੋਂ ਇੱਕ ਹੈਗੇ ਸਾਰੇ, ਮੈਂ ਉਹੀ ਸੁਣਿਆ ਮੈਨੂੰ ਵੀ ਆ ਹੀ ਮੈਂ ਕਿਹਾ ਯਾਰ ਕੀ ਆ ਮੱਤਲਬ ਹੋਵੇ ਨਾ ਕੀ ਅੱਗੇ ਕਿਸੇ ਨੇ, ਕੁੱਛ ਨੌਕਰੀ ਕਰਨੀ ਹੈ ਕੁੱਛ ਕਰਨਾ ਤੇ ਫਿਰ ਪੜ੍ਹਾਉਂਦਾ ਵੀ ਚੰਗਾ ਲੱਗਦਾ।
ਨਾਲੇ ਪਤਾ ਕੀ ਆ ਜੇ ਕੋਈ ਜੋਬ ਕਰਨੀ ਹੈ ਨਾ ਫਿਰ ਕੋਈ ਚੰਗੀ ਜਗ੍ਹਾ ਟਿਕਾਣੇ ਤੇ ਪਾਉਂਦੇ। ਹੁਣ ਅੱਗੇ ਇੱਕ ਹੋਰ ਰਿਸ਼ਤੇਦਾਰ ਸਾਡੇ ਉਹਨੇ ਇੱਥੇ ਕੀਤੀ ਆ। ਤੇ ਉਹ ਵੀ ਉਹ ਹਜੇ ਤੱਕ ਜੋਬ ਨੀ ਮਿਲੀ ਉਹਨੂੰ ਕੁਛ ਨੀ। ਅਗਰ ਜੇ ਪੜ੍ਹ ਨਹੀਂ ਇੰਨਾ- ਇੰਨਾ ਖਰਚਾ ਲਾਉਣਾ ਫੇਰ ਕੋਈ ਗਹ ਅੱਗੇ ਕੋਈ ਨੌਕਰੀ ਵੀ ਕਰਨੀ ਚਾਹੀਦੀ ਹੈ ਹਨਾ।
ਹਾਂਜੀ ਉਹ ਤੇ ਸਹੀ ਗੱਲ ਆ, ਹੂੰ, ਇੱਕ ਹੋਵੇ ਨਾ ਕੀ ਪਤਾ ਵਾ ਕੀ ਬਹਿ ਗਰਾਉਡ ਮਜ਼ਬੂਤ ਆ ਪੈਸੇ ਵਾਧੂ ਪਏ ਆ ਤੇ ਕਰੀ ਜਾ, ਫਿਰ ਪਤਾ ਇੰਨਾ ਹਾਂਜੀ, ਇੰਨਾ ਪਰੇਸ਼ਾਨੀ ਨਾਲ ਚੱਲ ਕਰਨ ਡਏ ਆ ਹੂੰ ਓਥੋਂ ਦੀ ਫੇਰ
ਐਡਮਿਸ਼ਨ ਵੀ ਕਿਸੇ ਤੋਂ ਫੜ ਕੇ ਪੈਸੇ ਫੇਰ ਕਰਵਾਈ ਆ।
ਇਹੀ ਆਨੇ ਹੁਣੇ ਆਹ ਹਾਲ ਆ ਤੇ ਅੱਗੇ ਕੀ ਬਣੂਗਾ।
ਹਾਂਜੀ, ਹਾ ਇਹੀ ਨਾ ਹਾਲੀ ਪੂਰਾ ਪਿਆ ਵਾ ਕੋਰਸ ਕਰਨ ਆਲਾ।
ਇੱਥੇ ਆ ਦੋ ਜਗ੍ਹਾ ਫੇਰ ਤੈਨੂੰ ਪਤਾ ਖਰਚਾ ਦੋ ਜਗ੍ਹਾ ਓਨਾ ਉੱਥੇ ਅੱਡ ਖਰਚਾ ਕਰਨਾ ਇਹਨਾਂ ਨੇ ਅੱਡ ਕਰਨਾ। ਕਿ ਜਾਂ ਆਪਾਂ ਇੱਕ ਸਬਜ਼ੀ ਲਿਆਈਏ ਸਾਰੇ ਜਾਣੇ ਖਾ ਲੈਂਣੇ ਹਨਾ, ਹੂੰ। ਤੇ ਦੋ ਜਗ੍ਹਾ ਹਰ ਹਰ ਜਗ੍ਹਾ ਦੋ ਚੂਲੇ ਬਣ ਗਏ ਹਿਸਾਬ ਨਾਲ ਇਹਨਾਂ ਦੇ, ਤੇ ਚੀਜ਼ ਹਰ ਕਿ ਚਾਹੀਦੀ ਇਹਨਾਂ ਨੂੰ
ਹੂੰ, ਉਹ ਤੇ ਹੈ ਸਹੀ ਗੱਲ ਏ। ਹੂੰ, ਉਹੀ ਨਾ ਫੇਰ ਦੂਜੇ ਸ਼ਹਿਰ ਜਾ ਕੇ ਤੇ ਹੋਰ ਖ਼ਰਚਾ ਹੁੰਦਾ ਵਾ। ਆਪਣੇ ਜਿੱਥੇ ਰਹਿੰਦੇ ਰਹੋ ਹਾਂਜੀ ਫਿਰ ਵੀ ਘੱਟ ਦੂਸਰੀ ਜਗ੍ਹਾ ਹਾਂਜੀ ਦੂਸਰੀ ਜਗ੍ਹਾ ਜਾ ਕੇ ਹੁਣ ਪੂਰਾ ਫਿਰ ਚੰਗੀ ਤਰਾਂ ਸਾਰਾ ਕੁਛ,
ਕੀ ਫਾਇਦਾ ਇਹ ਉੱਥੇ ਉ ਉੱਥੇ
ਹਾਂਜੀ, ਉਹੀ ਨਾ ਸੋਚਦੇ ਨੀ ਆ ਕੁਛ ਸਲਾਹ ਕਰਕੇ ਚੱਲ ਤਾਂ ਆ, ਬਿਨਾਂ ਕੁਛ ਇਹ ਕਿਤੇ ਹੀ ਚੱਲੀ ਜਾਣਦਾ ਜੋ ਚੱਲਣ ਡਿਆ।
ਉਹੀ ਤੇ ਗੱਲ ਆ ਏਦਾਂ ਹੀ ਤਾਂ ਹਮੇਸ਼ਾ ਇਹਨਾਂ ਦਾ ਬਣਿਆ ਨੀ ਕੁਛ ਵੀ ਘਰ ਦਾ ਕੁਛ ਨੀ ਬਣਾਇਆ ਇਹਨਾਂ ਨੇ ਇਹੋ ਹਰਕਤਾਂ ਨਾਲ ਹੀ। ਜੇ ਅਗਰ ਇੱਕ ਮੁੱਠ ਹੋ ਕੇ ਚੱਲਦੇ ਤੇ ਫੇਰ ਕੁਛ ਨਹੀਂ ਸੀ ਹੋਣਾ ਸਭ ਕੁਛ ਬਣਾ ਸਕਦੇ ਹੀ।
ਹੂੰ-ਹੂੰ,
ਮੁੰਡਾ ਵੀ ਇਹਨਾ ਨਜਾਇਜ਼ ਖਰਚਾ ਕਰਦਾ ਪੈਸੇ ਜੋੜ ਸਕਦਾ ਸੀ ਵਾਧੂ ਜਿਨਾਂ ਨੇ ਖਰਚਾ ਕੀਤਾ ਇੰਨੇ ਪੈਸੇ ਜੁੜ ਜਾਣੇ ਸੀ ਹੁਣ ਜੋ ਮਰਜੀ ਕਰ ਲੈਂਦਾ। ਹੂੰ। ਲੇਕਿਨ ਇਹਨਾਂ ਨੂੰ ਆਦਤ ਹੀ ਨੀ ਹੈ ਗੱਲ ਕਦੀ, ਜਿਨਾਂ ਕਮਾ ਲਿਆ ਨਾ ਖਾ ਲਿਆ। ਹੈਲੋ। ਹੈਲੋ, ਆਵਾਜ਼ ਗਈ ਗੀ। ਹੈਲੋ ਆਵਾਜ਼ ਨਹੀਂ ਆਉਂਦੀ ਤੇਰੀ ਹੈਲੋ ਹੈਲੋ ਹੈਲੋ ਆਵਾਜ਼ ਚਲੀ ਗਈ ਆ। ਆਵਾਜ਼ ਨਹੀਂ ਆਉਂਦੀ ਪਈ। ਕਿੱਥੇ ਚਲੇਗੀ। ਆਵਾਜ਼ ਬਿਲਕੁਲ ਨਹੀਂ ਆਉਂਣਦੀ।